ਹੈਲੋ।
ਕਿਵੇਂ ਓ?
ਹਾਂਜੀ-ਹਾਂਜੀ ਵਧੀਆ ਸਸ ਸ਼੍ਰੀ ਅਕਾਲ ਜੀ।
ਸਸ੍ਰੀ ਅਕਾਲ ਜੀ ਸਸ੍ਰੀ।
ਹੋਰ ਠੀਕ-ਠਾਕ ਓ?
ਮੈ ਵਧੀਆ ਜੀ ਤੁਸੀਂ ਦੱਸੋ?
ਹਾਂਜੀ, ਵਧੀਆ ਹੋਰ ਘਰ ਪਰਿਵਾਰ ਸਾਰੇ ਵਧੀਆ
ਹਾਂਜੀ।
ਤੁਆਡੇ ਘਰ ਸਭ ਠੀਕ ਨੇ?
ਸਮਜ ਨੀ ਹਾਂਜੀ-ਹਾਂਜੀ ਹੈਲੋ।
ਫੈਮਲੀ 'ਚ ਸਾਰੇ ਠੀਕ ਨੇ।
ਹਾਂਜੀ-ਹਾਂਜੀ ਵਧੀਆ ਸਭ ਵਧੀਆ ਤੁਸੀਂ ਸੁਣਾਓ?
ਹੋਰ ਕੌਣ-ਕੌਣ ਹੈ ਫੈਮਲੀ ਚ?
ਬਸ ਸਾਰੇ ਈ ਨੇ ਭੈਣ-ਭਰਾ ਨੇ ਮੰਮੀ ਐ। ਤੁਸੀਂ ਸੁਣਾਓ?
ਹੂੰ ਸਾਡੇ ਵੀ ਆਈ ਨੇ ਭੈਣ-ਭਰਾ ਮੰਮੀ ਜਿਆਦਾ ਵੱਡੀ ਫ਼ੇਮ ਜ਼ਿਆਦਾ ਵੱਡੀ ਫੈਮਿਲੀ ਨੀ ਆ।
ਓਕੇ-ਓਕੇ।
ਹੋਰ ਕੀ ਕਰਦੇ ਪਏ ਤੁਸੀਂ?
ਮੈਂ ਬਸ ਫਰੀ ਐ ਮੈਂ ਤਾਂ ਜੋਬ ਕਰਦੀ ਹੁਣੀ ਆ ਅੱਜ ਮੈਨੂੰ ਛੁੱਟੀ ਸੀ।
ਅੱਛਾ ਜੀ।
ਹਾਂਜੀ, ਮੈਂ ਸੋਚਿਆ ਕਿ ਚਲੋ ਕੰਮ ਕਰ ਲਾਂ ਥੋੜਾ
ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਮੈਂ ਬਸ ਏਈ ਕੰਪਨੀ ਦੇ ਵਿੱਚ ਕੰਮ ਕਰਦੀ ਆ ਮੈਂ ਯੂ ਐਸ ਦੀ
ਅੱਛਾ ਜੀ।
ਹਾਂਜੀ।
ਹੋਰ ਤੁਸੀਂ ਸੁਣਾਓ? ਤੁਸੀਂ ਵੈਸੇ ਕੀ ਸਟੱਡੀ ਕੀਤੀ ਹੋਈ ਐ।
ਮੈ ਵੀਰ ਜੀ ਸੈਕਿੰਡ ਈਅਰ ਆ ਕੋਲਜ ਚ
ਨਈਂ ਕੀ ਸਟੱਡੀ ਕੀ ਕੀਤੀ ਹੋਈ ਤੁਸੀਂ।
ਮੇਰੇ ਕੋਲ ਬੀ ਕੌਮ ਐ ਜੀ।
ਓਕੇ-ਓਕੇ-ਓਕੇ।
ਠੀਕ ਐ। ਵੈਸੇ ਏ ਸਟਡੀ ਤਾਂ ਕੋਈ ਵੀ ਸਟਡੀ ਕਰਲੋ ਵਦੀਆ ਈ ਐ ਸਟੱਡੀ ਤਾਂ।
ਹਾਂਜੀ ਹੁਨ ਪਰ ਏਨੀ ਵੈਲਿਊ ਨਈ ਐ ਜੋਬ ਦੀ। ਪ੍ਰਾਈ ਪ੍ਰਾਈਵੇਟ ਜੌਬ ਵੀ ਤੇ ਓ ਵੈਲਊ ਨਈ ਰਈ ਗੋਰਮੈਂਟ ਜੋਬ ਵਾਸਤੇ ਬੰਦੇ ਨੂੰ ਬੋਤ ਡਿਗਰੀਆਂ ਕਰਨੀਆਂ ਪੈ ਜਾਂਦੀਆਂ ਨੇ।
ਹਾਂਜੀ-ਹਾਂਜੀ ਔਰ ਇੱਕ ਏ ਕਿ ਕੰਪੀਟੀਸ਼ਨ ਬਹੋਤ ਜ਼ਾਦਾ ਹੋ ਗਿਆ ਐ ਨਾ।
ਹਾਂਜੀ-ਹਾਂਜੀ ਪਰ ਕੋਪੀਟੀਸ਼ਨ ਤੇ ਹੈ ਪਰ ਸਾਡੇ ਏਥੇ ਹਰਿਆਨਾ, ਪੰਜਾਬ ਬੰਦੇ ਗੌਰਮੈਂਟ ਜੋਬ ਨੀ ਲੱਗਦੇ। ਓਸ ਸੈਡ ਯੂਪੀ ਬਿਹਾਰ ਸੈਡ ਜੌਬ ਜ਼ਾਦਾ ਮਿਲਦੀ।
ਹਾਂਜੀ ਏ ਤਾ ਹੈ।
ਹਾਂਜੀ ਹੁਨ ਸਾਡੇ ਏਥੇ ਜਿਵੇਂ ਪਿੱਛੇ ਆਈ ਏ ਐੱਸ ਦੇ ਫਾਰਮ ਹੋਏ ਸੀ ਪੇਪਰ- ਆਈ ਐਸ-ਆਈ ਐੱਸ ਵਿੱਚੋਂ ਮਤਲਬ ਦੋ ਬੱਚੇ ਨਿਕਲੇ ਹਰਿਆਨਾ, ਪੰਜਾਬ ਦੇ ਨਏ ਏਟ ਤੋਂ ਉਸ ਸੈਡ ਗਈ ਸੀ ਯੂਪੀ ਬਿਹਾਰ
ਹੂੰ ਏਦਾਂ ਈ ਐ-ਏਦਾਂ ਈ ਐ ਆਪਨੇ ਪੰਜਾਬ ਵਾਲੇ ਅਹ ਹਰਿਆਨਾ ਦੇ ਲੋਕ ਪਤਾ ਨੀ ਪੜ੍ਹਦੇ ਨੀ। ਤੇ ਪਤਾ ਨੀ ਕੀ ਚੱਕਰ ਏ ਏਹ ਘੱਟ ਈ ਪੇਪਰ ਕੱਢਦੇ ਨੇ।
ਲੇਨੀ ਕਿਯੂ ਪੇਪਰ ਦੀ ਗੱਲ ਨਈ ਐ ਕਿਓਂਕਿ ਓਦਰ ਦੇ ਲੋਕਾਂ ਨੂੰ ਵੈਲਿਊ ਜ਼ਾਦਾ ਮਿਲਦੀ ਏ ਆਈ ਐੱਸ ਦੇ ਪੇਪਰ ਦੀ ਨਾ।
ਹਾਂਜੀ-ਹਾਂਜੀ ਯੇ ਤੋ ਹੈ, ਏ ਤਾਂ ਹੈ-ਏ ਤਾਂ ਹੈ।
ਕੁਝ ਸਾਡੇ ਇੱਦਰ ਦੇ ਬੱਚੇ ਫੋਰਨ ਚਲੇ ਜਾਂਦੇ ਨੇ ਓਨਾਂ ਦਾ ਇੰਟਰਸਟ ਵੀ ਨਈ ਐ।
ਹੂੰ, ਆਪਨੇ ਸਾਰੇ ਬੱਚਿਆਂ ਦਾ ਇੰਟਰਸਟ ਬਾਰ ਜਾਨ ਚ ਈ ਐ।
ਹਾਂਜੀ। ਏਥੇ ਇੱਦਰ ਜਿੰਨੀ ਸੈਲਰੀ ਮਿਲੀ ਐ ਹੁਨ ਤੇ ਇੰਨਾ ਕਮਾ ਈ ਲੈਨਾ ਓਨਾਂ ਨੇ।
ਹੂੰ
ਹਾਂਜੀ
ਜੀ
ਤੁਸੀਂ ਵੀ ਸੋਚੇਆ ਫੋਰਨ ਜਾਨ ਦਾ ਕੋਈ ਪਲੈਨ ਪਲੂਨ।
ਨਈ ਮੈਂ ਤਾਂ ਨਈ ਸੋਚਿਆ, ਮੇਰਾ ਤਾਂ ਕੋਈ ਪਲੈਨ ਨਈ ਐ ਬਾਰ ਜਾਨ
ਹੁਨ ਤੇ ਫੋਰਨ ਦੇ ਵੀ ਮਤਲਬ ਡੋ ਫਿਊਜ਼ ਜ਼ਾਦਾ ਆਂਦੀ ਏ, ਤੇ ਓਸਟ੍ਰੇਲੀਆ ਦੇ ਵੀਜੇ ਨੀ ਮਿਲਦੇ ਪਏ। ਕਨੇਡਾ ਚ ਪੈਸੇ ਜ਼ਾਦਾ ਵਰਤੇ ਨੇ।
ਹਾਂਜੀ-ਹਾਂਜੀ। ਪਰ ਏ ਐ ਕਿ ਸਟੱਡੀ ਹੋਨੀ ਅੱਛੀ ਸਟੱਡੀ ਹੋਨੀ ਵੈਸੇ ਚੰਗੀ ਗੱਲ ਐ। ਮੈਂ ਸੋਚਦੀ ਆਂ ਕਿ ਬੱਚਿਆਂ ਨੂੰ ਜਿੰਨਾ ਜ਼ਾਦਾ ਹੋ ਸਕੇ ਪੜਾਣਾ ਚਾਈਦਾ ਚਾਏ ਓਨਾਂ ਨੇ ਜੋਬ ਕਰਨੀ ਐ ਚਾਏ ਬਿਜ਼ਨਸ ਕਰਨਾ ਚਾਏ ਕੁਛ ਵੀ ਕਰਨੈ। ਪਰ ਓਨਾਂ ਨੂੰ ਪੜਾਣਾ ਚਾਈਦਾ ਕਿਓਂਕਿ ਸਟੱਡੀ ਐ ਜੇੜੀ ਸਟੱਡੀ ਇੱਕ ਏਦਾਂ ਦਾ ਗਿਆਨ ਐ ਕਿ ਮਤਲਬ ਤਾਨੂੰ ਜੇੜੀ ਨੌਲੇਜ ਐ ਕਿ ਤਾਨੂੰ ਦੁਨੀਆਂ ਦੇ ਵਿੱਚ ਅੱਗੇ ਜਾਨ ਦਾ ਵਿਚਰਨ ਦਾ ਤਾਨੂੰ ਏ ਤਾਨੂੰ ਅੱਗੇ ਜਾਨ ਦੇ ਬਹੁ ਸਾਰੇ ਮੌਕੇ ਦਿੰਦੀ ਐ।
ਹਾਂਜੀ ਹਾਂਜੀ।
ਕਿ ਦੁਨੀਆਂ ਦੇ ਵਿੱਚ ਵਿਚਰਨ ਦਾ ਦੁਨੀਆਂ ਨੂੰ ਜਾਾਨਨ ਦਾ। ਹਨਾ ਸਾਰਾ। ਤੁਹਾਡਾ ਨਜ਼ਰੀਆ ਹੀ ਅਲੱਗ ਹੋ ਜਾਂਦਾ ਜੇ ਤੁਸੀਂ ਪੜ੍ਹੇ ਲਿਖੇ ਹੋ ਅਗਰ ਤੁਸੀਂ ਪੜ੍ਹੇ ਲਿਖੇ ਨਹੀਂ ਹੋ। ਤਾਂ ਤੁਹਾਡੀ ਮਤਲਬ ਸੋਚ ਦੇਖ ਲਓ ਉਹੀ ਪੇਂਡੂ ਲੋਕ। ਲੋਕਾਂ ਵਾਲੀ ਮਤਲਬ ਜਿਹੜੀ ਜਿੱਦਾਂ ਸੋਚਦੇ ਆਾਂ ਆਪਾਂ ਹਨਾ ਉਹੀ ਸੋਚ ਰਹਿ ਜਾਂਦੀ ਹੈ।
ਯ ਤੇ ਪਹਿਲੇ ਟਾਈਮ ਸਟੱਡੀ ਵੀ ਸੀ ਨਹੀਂ ਸੀ ਹੁਣ ਉਸ ਹਿਸਾਬ ਦੀ। ਨੌਲੇਜ ਹੈ ਬੱਚਿਆਂ ਨੂੰ ਕਾਫੀ ਨੌਲੇਜ।
ਹਮ ਹਮ ਹਮ।
ਹਰ ਬੱਚਾ ਸੋਸ਼ਲ ਮੀਡੀਆ ਚਲਾ ਰਿਹਾ ਹੈ।
ਹਮ।
ਮਤਲਬ ਫੋਰਨ ਜਾਣਾ ਤੇ ਇਸ ਟਾਈਮ। ਵਧੀਆ ਨੇ ਹੈ ਕਿਉਂਕਿ ਉੱਥੇ ਹੋਰ ਹੋਰ ਬਹੁਤ ਲੱਗੀ ਦੇ ਨਾ ਉਸ ਟਾਈਮ।
ਹਾਂਜੀ ਹਾਂਜੀ ਇਹ ਤਾਂ ਹੈ।
ਰੋਡ ਚੱਲਦੀ ਵੀ ਹੈ।
ਫੋਰਨ ਦੇ ਵਿੱਚ ਅੱਜ ਤੋਂ ਦਸ ਸਾਲ ਪਹਿਲਾਂ ਅਗਰ ਬੰਦਾ ਜਾਂਦਾ ਸੀ ਦਸ ਪੰਦਰਾਂ ਸਾਲ। ਉਹਦੇ ਲਈ ਬੈਟਰ ਸੀ ਅੱਛਾ ਸੀ।
ਹਾਂਜੀ।
ਹੁਣ ਜੇਕਰ ਹੁਣ ਤੁਸੀਂ ਸੋਚੋ ਕਿ ਹੁਣ ਫੋਰਨ ਜਾ ਕੇ ਸਿੱਟ ਹੋ ਜਾਗੇ। ਤਾਂ ਉਹ ਸੈਟ ਹੋਣ ਵਾਲਾ ਹੁਣ ਟਾਈਮ ਨਹੀਂ ਹੈਗਾ।
ਇ ਤੇ ਹੈ ਜੀ।
ਹਾਂਜੀ।
ਪਹਿਲਿਆਸੀਂ।
ਹਮ ਹਮ।
ਹੋਰ ਦੱਸੋ ਤੁਸੀਂ ਹੋਰ ਕਿੱਥੇ ਕੰਪਨੀ 'ਚ ਕੀ ਕੰਮ ਕਰਦੇ ਹੋ।
ਮੈਂ ਤਾਂ ਬਸ ਉਹੀ ਸਾਡਾ ਬਸ ਕੰਪਨੀ ਦਾ ਹੀ ਕੰਮ ਹੁੰਦਾ ਹੈ ਉਹ। ਅਮਰੀ ਅਮੈਰੀਕਾ ਦਾ ਕੰਮ ਹੁੰਦਾ ਸਾਰਾ।
ਅੱਛਾ ਜੀ।
ਹਾਂਜੀ। ਇਹ ਸਟੱਡੀ ਮੇਰੀ ਸਟੱਡੀ ਦੇ ਰਿਲੇਟਿਡ ਕੋਈ ਉਹ ਨਹੀਂ ਹੈ। ਇਹ ਤਾਂ ਬਸ ਟ੍ਰੇਨਿੰਗ ਦੇ ਦਿੰਦੇ ਨੇ ਉਹੀ ਹੈ ਕਿ ਦਾਲ ਫੁਲਕਾ ਚੱਲਦਾ ਰਹੇ ਬਸ। ਏਦਾਂ ਹੈ ਕਿ ਥੋੜ੍ਹਾ ਹਾਂਜੀ।
ਅੱਜ ਕੱਲ੍ਹ ਤਾਂ ਸਾਰੇ ਮਤਲਬ ਪ੍ਰਾਈਵੇਟ ਜੋਬ ਵਾਲਿਆਂ ਦਾ ਦਾਲ ਫੁਲ ਕੇ ਚੱਲਦਾ ਗ। ਕੋਈ ਸੋਚ ਮੈਂ। ਜੋਬ ਕਰਕੇ ਪੈਸਾ ਕਮਾ ਲਣਾ ਤਾਂ ਉਹ ਬਹੁਤ ਪੋਸੀ ਪੋਸੀਬਲ ਤਾਂ ਹੈ ਹੀ ਨਹੀਂ ਉਹ ਚ।
ਹਮ ਇਮਪੋਸੀਬਲ। ਕੀ ਪੈਸਾ ਜੋੜ ਲਾਂਗੇ ਕੋਈ ਚਾਰ ਪੈਸੇ ਕੋਈ ਚੀਜ਼ ਬਣਾ ਲਾਂਗੇ ਨਾ।
ਹਾਂਜੀ ਇਹ ਤੇ ਹੈ।
ਜੇਕਰ ਤੁਹਾਡੀ ਪ੍ਰਾਈਵੇਟ ਜੋਬ ਦੇ ਵਿੱਚ ਵੀ ਤੁਹਾਡੀ ਇਨਕਮ ਅੱਛੀ ਹੈ। ਕਿ ਤੁਸੀਂ ਮਹੀਨੇ ਦਾ ਲੱਖ ਡੇਢ ਲੱਖ ਰੁਪਇਆ ਬਣਾ ਰਹੇ ਹੋ ਫੇਰ ਤੁਸੀਂ ਸੋਚ। ਪੁ ਸਕਦੇ ਹੋ ਕਿ ਹਾਂ ਤੁਹਾਡਾ ਕੋਈ ਅੱਛਾ ਫਿਊਚਰ ਹੈ ਜੋਬਸ ਦੇ ਵਿੱਚ।
ਡੇਢ ਲੱਖ ਰੁਪਏ ਵਾਸਤੇ ਤੇ ਮਤਲਬ ਇੰਨਾ ਵੱਡਾ ਪੈਕੇਜ ਤੇ ਮਿਲਦਾ ਹੀ ਨਹੀਂ। ਇੱਕ ਡੇਢ ਲੱਖ।
ਨਹੀਂ ਨਹੀਂ ਮਿਲ ਜਾਂਦਾ ਮਿਲ ਜਾਂਦਾ ਹੈ ਇੰਨਾ ਵੱਡਾ ਪੈਕੇਜ ਮਿਲ ਜਾਂਦਾ ਹੈ। ਜੋ ਮਤਲਬ ਆਈ ਟੀ ਕੰਪਨੀ ਚ ਹੁੰਦੇ ਨੇ। ਇਹਨਾਂ ਦੇ ਹੁੰਦੇ ਹੀ ਨੇ ਇੰਨੇ ਇੰਨੇ ਪੈਕੇਜ ਹੀ ਹੁੰਦੇ ਨੇ ਇਹਨਾਂ ਦੇ ਆਈ ਟੀ ਕੰਪਨੀ ਵਾਲਿਆਂ ਦੇ।
ਜਿਆਦਾਤਰ ਇੱਕ ਲੱਖ ਪੈਕੇਜ ਵਾਲੇ ਤੇ ਮਤਲਬ ਇੰਜੀਨੀਅਰ ਹੋ ਗਏ ਪ੍ਰਾਈਵੇਟ ਜੋਬ ਦੇ।
ਹੂੰ।
ਇਹਨਾਂ ਦੇ ਮਿਲ ਜਾਂਦੇ ਨੇ ਇੰਜੀਨੀਅਰ ਲੈਨਿੰਗ ਚ ਬਹੁਤ ਐ। ਇੱਕ ਇੱਕ ਲੱਖ ਦੇ ਪੈ
ਹਾਂਜੀ।
ਅਗਰ ਤੁਸੀਂ ਬੈਂਕਿੰਗ ਲਾਈਨ 'ਚ ਸੋਚਦੇ ਪਏ ਹੋ ਪ੍ਰਾਈਵੇਟ 'ਚ ਉੱਥੇ ਨਹੀਂ ਮਿਲ ਸਕਦਾ।
ਨਹੀਂ ਉੱਥੇ ਪ੍ਰਾਈਵੇਟ ਤਾਂ ਕਿਸੇ ਵੀ ਸੈਕਟਰ ਚ ਲਗਾ ਲੋ ਪ੍ਰਾਈਵੇਟ ਨੀ ਮਿਲਦਾ।
ਹਾਂਜੀ ਗੌਰਰਮੈਂਟ ਚ ਤਾਂ ਹੈ ਇੱਕ ਇੱਕ ਲੱਖ ਦੇ ਪ੍ਰਾਈਵੇ ਚ
ਹੂੰ ਹੂੰ।
ਮਹੀਨੇ ਦੀ ਸੈਲਰੀ ਇੱਕ ਲੱਖ ਆਈ ਜਾਂਦੀ ਐ।
ਹਾਂਜੀ।
ਹਾਂਜੀ। ਬਸ ਸਾਡੇ ਵੀ ਚੱਲ ਰਹੀ ਸਟੱਡੀ ਥੋੜ੍ਹੀ ਬਹੁਤ।
ਅੱਛਾ ਅੱਛਾ ਅੱਛਾ।
ਹਾਂਜੀ।
ਤੁਸੀਂ ਕਾਹਦੀ ਸਟੱਡੀ ਕਰਦੇ ਪਏ ਓ।
ਮੇਰੇ ਕੋਲ ਬੀਕੌਮ ਐ ਬੈਂਕਗ ਬੈਂਕਿੰਗ ਲਾਈਨ। ਉਸ ਤੋਂ ਬਾਅਦ ਮੈਂ ਐਮ ਬੀ ਏ ਕਰਾਂਗਾ ਜਾਂ ਦੇਖਾਂ ਕੋਈ ਡਿਗਰੀ ਕਰਾਂਗਾ।
ਠੀਕ ਆ ਠੀਕ ਆ।
ਫਿਰ ਗੌਰਰਮੈਂਟ ਦੇ ਪੇਪਰ ਦੇਵਾਂਗੇ।
ਅੱਛਾ।
ਹਾਂਜੀ ਤੁਸੀਂ ਕਿੰਨੇ ਟਾਈਮ ਤੋਂ ਕਰ ਰਹੇ ਓ।
ਮੈਨੂੰ ਤਾਂ ਹੋ ਗਏ ਨੇ ਕਾਫੀ ਟਾਈਮ ਦੋ ਤਿੰਨ ਸਾਲ ਹੋ ਗਏ ਨੇ।
ਅੱਛਾ ਜੀ।
ਹਾਂਜੀ ਹਾਂਜੀ।
ਮਤਲਬ ਜਿਵੇਂ ਪ੍ਰਾਈਵੇਟ ਕੰਪਨੀਆਂ ਚ' ਸੈਲਰੀ ਦਾ ਡੀਲੇ ਹੋ ਜਾਂਦਾ ਐਸਾ ਵੀ ਹੁੰਦਾ।
ਨਹੀਂ ਮੇਰੇ ਏਦਾਂ ਨਹੀਂ ਕਦੇ ਵੀ ਹੋਇਆ ਡੀਲੇਅ ਉਹ ਕੋਈ ਇਸ਼ੂ ਲਗਾ ਲਓ ਕੋਈ ਮਤਲਬ ਸਿਸਟਮ ਦੇ ਵਿੱਚ ਕਦੇ ਕੋਈ ਇਸ਼ੂ ਆ ਗਿਆ। ਫਿਰ ਤੋਂ ਚਾਹੇ ਇੱਕ ਦੋ ਦਿਨ ਇੱਕ ਦਿਨ ਹੀ ਹੁੰਦੀ ਆ ਮੋਸਟਲੀ ਇੱਕ ਦਿਨ। ਲੇਟ ਹੋ ਜਾਵੇ ਬਟ ਜ਼ਿਆਦਾ ਨੀ ਹੁੰਦੀ।
ਅੱਛਾ ਜੀ।
ਹਾਂਜੀ, ਹਾਂਜੀ।
ਹੂੰ ਇਹ ਤੇ ਹੈਈ ਐ।
ਹਾਂਜੀ, ਮਿਲਦੇ ਆ ਕਰਦੇ ਆ ਗੱਲ ਫਿਰ ਥੋੜਾ ਫ੍ਰਰੀ ਹੋ ਕੇ
ਹਾਂਜੀ, ਹਾਂਜੀ।
ਹਾਂਜੀ ਹਾਂਜੀ, ਠੀਕ ਐ ਜੀ।
ਓਕੇ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਬਾਏ, ਬਾਏ।